ਅੱਜ ਤੇ ਉਹਦੀ ਤਬੀਅਤ ਖ਼ਰਾਬ ਐ ਇਸ ਲਈ ਉਹ ਕਾਲ ਨਹੀਂ ਚੁੱਕ ਡੀ ਆ ਕਹਿੰਦੀ ਮੈਨੂੰ ਬੁਖਾਰ ਹੋ ਗਿਆ ਵਾ ਗਲੇ ਮੂੰਹ ਚ ਛਾਲੇ ਵਾਲੇ ਆ। ਹੋਰ ਸਿਰ ਦਰਦ ਹੋਣ ਡਿਆ ਵਾ ਸਵੇਰੇ ਇੱਕ ਵਾਰ ਕਾਲ ਕੀਤਾ ਸੀ ਉਹਦੇ ਬਾਅਦ ਫੇਰ ਮੈਂ ਕੀਤਾ ਤੇ ਕਹਿੰਦੀ ਮੇਰੀ ਤਬੀਅਤ ਖ਼ਰਾਬ ਆ। ਨਹੀਂ ਤੇ ਬਣਾ ਤੇ। ਆਪੇ ਲੋਕ ਖਾਲੀ ਉਹ ਲਿੰਕ ਤਾਂ ਦੇ ਦਿੰਦੀ ਤੇ ਨਾ,
ਹਾਲ ਤੇ ਚੱਲ ਠੀਕ ਅੱਜ ਵੀ ਤੇ ਕੱਲ ਠੀਕ ਹੋਊਗੀ ਫਿਰ ਦੇ ਦੂਗੀ ਕੀ ਜਲਦੀ ਆ।
ਕਿ ਮੇਰੇ ਇਹਦਾ ਵੀ ਬਣਾ ਦੇ ਤੇ ਕਹਿੰਦੀ ਕਿ ਠੀਕ ਆ ਮੈਂ ਆਪਣੇ ਦਾ ਕੰਪਲੀਟ ਕਰੂੰਗੀ ਫਿਰ ਤੇਰੇ ਦਾ ਬਣਾ ਦੁਗੀ।
ਆਪਣੇ ਤਾਂ ਉਹਨੇ ਆਪਣੇ ਬਣਾਏ ਨੀ ਆ। ਆਪਣੇ ਬੰਦੇ ਦਾ ਨਹੀਂ ਬਣਾਇਆ ਉਹਨੇ?
ਹੈਂ।
ਉਹਨੇ ਆਪਣੇ ਬੰਦੇ ਦਾ ਨੀ ਬਣਾਇਆ ਵਾ?
ਉਹ ਉਹ ਤੇ ਕਹਿਣ ਦੀ ਆਪਣੇ ਬੰਦੇ ਦਾ ਕਹਿਣ ਦੀ ਮੈਂ ਕੰਪਲੀਟ ਕਰਕੇ ਫਿਰ ਤੇਰੇ ਦਾ ਬਣਾਉਗੀ ਉਹ ਬੰਦੇ ਦੇ ਚੋਂ ਵੀ ਕਰਦੀ ਆ ਨਾ
ਦੋ-ਦੋ ਫੋਨ ਚਲਾਉਂਦੀ ਐ।
ਹਾਂ, ਆਪਣਾ ਕਹਿੰਦੀ ਮੇਰਾ ਕੰਪਲੀਟ ਕਰ ਲਿਆ ਵਾ ਨਾ ਹੈਲੋ, ਹੈਲੋ। ਦਾ ਹੈਲੋ। ਹੈਲੋ। ਬੋਲੋ।